ਲੋ
ਹੈਲੋ।
ਸਤਿ ਸ਼੍ਰੀ ਅਕਾਲ ਭੈਣਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਆ, ਭੈਣ ਜੀ ਤੁਹਾਡੇ?
ਵਧੀਆ ਜੀ। ਤੁਸੀਂ ਦੱਸੋ, ਕਿਵੇਂ ਹੋ?
ਬਸ ਜੀ ਵਧੀਆ। ਹੋਰ ਘਰ-ਪਰਿਵਾਰ ਸਭ ਕਿੱਦਾਂ?
ਵਧੀਆ ਜੀ। ਸਾਰੇ ਠੀਕ ਨੇ, ਤੁਸੀਂ ਸੁਣਾਓ?
ਬਸ ਜੀ, ਬਸ ਵਧੀਆ। ਹੋਰ ਤੁਸੀਂ ਦੱਸੋ, ਬਹੁਤ ਦਿਨਾਂ ਬਾਅਦ ਯਾਦ ਕੀਤਾ ਭੈਣ ਜੀ। ਤੁਸੀਂ ਕੀ ਗੱਲ, ਨਰਾਜ਼ਗੀ ਆ ਕੋਈ?
ਨਾ-ਨਾ ਨਰਾਜ਼ਗੀ ਤਾਂ ਕੋਈ ਨੀਂਗੀ। ਮੈਂ ਥੋਨੂੰ ਵਿੱਚ ਇੱਕ-ਦੋ ਵਾਰ ਫੋਨ ਕੀਤਾ ਸੀ ਸ਼ਾਇਦ, ਤੁਸੀਂ ਫੋਨ ਹੀ ਨਹੀਂ ਚੁੱਕਿਆ। ਤੁਸੀ ਬੀਜੀ ਸੀਗੇ ਸ਼ਾਇਦ।
ਹਾਂਜੀ ਭੈਣ ਜੀ, ਮੈਂ ਥੋੜਾ ਜਿਹਾ ਬੀਜ਼ੀ ਸੀਗੀ। ਹਾਂ, ਕੀਆ ਨਾ ਭੈਣ ਜੀ, ਅੱਜ-ਕੱਲ
ਹੁਣ, ਬੱਚੇ ਲਾਲੋ ਬੱਚਿਆਂ ਨੂੰ ਬਾਹਰ ਖੇਡਣ ਨਹੀਂ ਜਾਣ ਦਿੰਦੇ। ਮਾਂ- ਪਿਓ। ਪਰ ਮੈਂ ਮੇਰੇ ਬੇਟੇ ਦੇ ਨਾਲ ਪੂਰੀ ਤਰ੍ਹਾਂ ਬਿਜੀ ਹੁੰਦੀਆਂ। ਮੈਂ ਮੇਰੇ ਬੇਟੇ ਨੂੰ ਸ਼ਾਮ ਨੂੰ ਗਰਾਊਂਡ ਭੇਜਦੀ ਹਾਂ।
ਹਮ- ਹਮ ਹ ਬਹੁਤ ਵਧੀਆ।
ਹਾਂਜੀ ਕਿਉਂਕਿ ਬੱਚਿਆਂ ਨੂੰ ਜੇ ਅਸੀਂ ਬਾਹਰ ਨਹੀਂ ਭੇਜਾਂਗੇ। ਮਿੱਟੀ ਨਾਲ ਨਹੀਂ ਜੋੜਾਂਗੇ। ਉਹਨਾਂ ਨੂੰ ਕੋਈ ਚੰਗੀਆਂ
ਹਠ
ਆਦਤਾਂ ਨਹੀਂ ਪਾਵਾਂਗੇ। ਤਾਂ ਅਸੀਂ ਸਾਡੇ ਬੱਚਿਆਂ ਨੂੰ ਪਿੱਛੇ ਵੱਲ ਨੂੰ ਖਿੱਚ ਰਹੇ ਹਾਂ।
ਸਹੀ ਗੱਲ ਹੈ। ਹਾਂਜੀ -ਹਾਂਜੀ। ਨਹੀਂ, ਫਿਰ ਨਾਲੇ ਤੁਸੀਂ ਜਿਵੇਂ ਉਹਦੇ ਨਾਲ ਟਮ ਸਪੈਂਡ ਕਰਦੇ ਹੋ ਨਾ। ਤੇ ਬੱਚੇ ਨੂੰ ਇਹ ਹੁੰਦਾ ਵੀ ਚਲੋ ਮੇਰੀ ਮੰਮੀ ਆ ਉਹ ਮੇਰੇ ਨਾਲ ਖੇਲਦੇ ਨੇ ਸਭ ਹਨਾ। ਫੇਰ ਉਹਨਾ ਨੂੰ ਬਾਹਰ ਜਾਣ ਦੀ ਲੋੜ ਵੀ ਨੀ ਪੈਂਦੀ। ਉਹ ਫੇਰ ਆਉਣਦੇ ਨੇ।
ਭੈਣ ਜੀ ਗੱਲ ਪਤਾ ਕੀ ਆ। ਬੱਚਿਆਂ ਨੂੰ ਬਾਹਰ ਲੈ ਕੇ ਜਾਣਾ। ਬਹੁਤ ਵੱਡੀ ਗੱਲ ਆ। ਕਿਉਂਕਿ ਬੱਚਿਆਂ ਨੂੰ ਅੰਦਰ- ਅੰਦਰ ਰੱਖ ਦੇਖਾਂਗੇ। ਬੱਚਿਆਂ ਦਾ ਜਿਹੜਾ ਦਿਮਾਗ ਆ ਉਹ ਕੰਪਿਊਟਰ ਵਰਗਾ। ਬੱਚੇ ਬਾਹਰ ਨਹੀਂ ਜਾਣਗੇ, ਬੱਚੇ ਖੇਡਣਗੇ ਨਹੀਂ, ਬਚਿਆਂ ਨੂੰ ਕਿੱਦਾਂ ਪਤਾ ਲੱਗੇਗਾ। ਜੀਵੀ ਅਸੀਂ ਕੀ ਕਰ ਨਵੀਆਂ ਚੀਜ਼ਾਂ ਕਿਵੇਂ ਕਰਨੀਆਂ, ਨਵੇਂ ਲੋਕਾਂ ਚ' ਕਿਵੇਂ ਰਹਿਣਾ -ਸਹਿਣਾ। ਇਸ ਕਰਕੇ ਭੈਣ ਜੀ ਮੈਂ ਤਾਂ ਬੱਚਿਆਂ ਨੂੰ ਜ਼ਰੂਰ ਬਾਹਰ ਲੈ ਕੇ ਜਾਂਦੀ ਹਾਂ।
ਹਮ, ਬਹੁਤ ਵਧੀਆ। ਨਹੀਂ, ਸਹੀ ਆ ਮੈਂ ਉਹੀ ਕਹਿ ਰਹੀ ਹਾਂ ਵੀ ਜਿਵੇਂ ਫੇਰ ਉਹ ਬੱਚੇ ਦਾ ਦਿਲ ਵੀ ਐਂ ਕਰਦਾ ਵੀ ਚਲੋ। ਫੇਰ ਹੁਣੂੰ ਇਹ ਨੀ ਲੱਗਦਾ ਵੀ ਮੈਂ ਇਨਾ ਕੋਲ ਜਾਵਾਂ ਉਹ ਬੱਚੇ ਨੂੰ ਬੁਲਾਵਾਂ, ਉੱਥੇ ਜਾਵਾਂ। ਉਹਦੇ ਸਕੂਲ ਖੇਡਣ ਜਾਵਾਂ ਹਨਾ। ਜਿਵੇਂ ਤੁਸੀਂ ਉਹਦੇ ਨੂੰ ਲੈ ਕੇ ਜਾਂਦੇ ਹੋ ਡੇਲੀ। ਤਾਂ ਉਹਨੂੰ ਫੇਰ ਇਹ ਮਾਇੰਡ ਚ' ਹੋਰ ਗੱਲਾਂ ਨਹੀਂ ਆਉਂਦੀਆਂ। ਉਹ ਖੇਡਦਾ ਸਾਰਾ ਦੇਖਦਾ ਬਾਹਰ।
ਬਿਲਕੁਲ- ਬਿਲਕੁਲ ਭੈਣ ਜੀ, ਸਹੀ ਕਹਿ ਰਹੇ। ਨਾਲੇ ਭੈਣ ਜੀ ਅੱਜ ਕੱਲ੍ਹ ਨਾ ਟਾਈਮ ਸਮਾਂ ਏਦਾਂ ਦਾ ਆ ਗਿਆ ਆ।
ਹਾਂਜੀ।
ਕੀ ਬੜੇ ਕੀ ਬੱਚੇ ਕੀ ਸਭ ਨੂੰ ਆਪਣੇ ਲਏ ਮੈਂ ਕਹਿੰਦੀ ਹਾਂ। ਕੁਛ ਨਾ ਕੁਛ ਕਰਨਾ ਜ਼ਰੂਰੀ ਚਾਹੀਦਾ। ਕਿਉਂਕਿ ਜਿੰਨਾ ਚਿਰ ਭੈਣ ਜੀ, ਤੁਸੀਂ ਦੇਖੋ। ਆਪਣੇ ਲਈ ਸਮਾਂ ਨਹੀਂ ਕੱਢੋਗੇ। ਆਪਣੇ ਸਰੀਰ ਲਈ ਸਮਾਂ ਨਹੀਂ ਕੱਢੋਗੇ। ਇੱਕ ਟਾਈਮ ਤੋਂ ਆ ਕੇ ਫੇਰ ਤੁਹਾਨੂੰ ਵੀ। ਬਿਮਾਰੀਆਂ ਲੱਗ ਜਾਣੀਆਂ ਨੇ। ਕਿਉਂਕਿ ਜ਼ਮੀਨ ਜੋ ਹੈ ਇਹ ਸਾਡੀ ਮਸ਼ੀਨਰੀ ਆ। ਇਹਨੂੰ ਕਿਵੇਂ ਰੱਖਣਾ। ਇਹਨੂੰ ਕਿਵੇਂ ਬਣਾਉਣਾ। ਇਹ ਸਭ ਸਾਡੇ ਹੱਥ ਦਾ ਹੀ ਖੇਡ ਆ। ਪਰ ਅਸੀਂ ਆਪਣੇ ਧਿਆਨ ਨਹੀਂ ਦਿੰਦੇ। ਦੇਖੋ, ਸਰੀਰ ਤੇ ਧਿਆਨ ਦੇਣਾ ਬਹੁਤ ਔਖਾ ਨਹੀਂ ਆ ਪਰ ਸੌਖਾ ਵੀ ਨਹੀਂ ਆ ਦੇਖੋ ਠੀਕ ਆ।
ਹਾਂਜੀ।
ਇਹਦੇ ਲਈ ਆਦਤ ਚਾਹੀਦੀ ਆ।
ਹ ਹਾਂਜੀ। ਸਹੀ ਕਹਿ ਰਹੇ ਹੋ। ਹੋਰ ਆਏ ਨਹੀਂ ਸੀਗੇ। ਇਸ
ਹਾਂਜੀ ਭੈਣ ਜੀ ਕੀ ਕਹਿ ਰਹੇ ਹੋ।
ਮੈ ਕਿਹਾ, ਤੁਸੀਂ ਆਏ ਨੀ ਫੇਰ ਹਨਾ ਬਹੁਤ ਦਿਨ ਹੋ ਗਏ।
ਨਹੀਂ ਭੈਣ ਜੀ, ਮੈਂ ਆਊਂਗੀ। ਹਜੇ ਮੈਂ ਕਿਵੇਂ ਥੋੜਾ ਜਿਹਾ। ਜ਼ਿਆਦਾ ਹੀ, ਬੀਜ਼ੀ ਚੱਲ, ਰਹੀ ਹਾਂ। ਆਊਂਗੀ। ਮੈਂ ਜ਼ਰੂਰ ਆਊਂਗੀ। ਤੁਸੀਂ ਵੀ, ਗੇੜਾ ਲਾਇਓ। ਤੁਸੀਂ, ਦਰਬਾਰ ਸਾਹਿਬ ਆਉਣਾ ਚਾਹ ਰਹੇ ਹੋ ਤਾਂ ਤੁਸੀਂ ਦਰਬਾਰ ਸਾਹਿਬ ਆ ਜਾਓ ਆਪਾਂ ਉੱਥੇ ਮਿਲ ਲੈਂਦੇ ਹਾਂ।
ਠੀਕ ਆ। ਫੇਰ ਤੁਸੀਂ, ਮੈਨੂੰ। ਮੈਂ, ਤੁਹਾਨੂੰ ਕੋਾਲ ਕਰ ਲੂੰ। ਅਸੀਂ ਪਲੈਨ, ਬਣਾਉਦੇ ਹਾਂ। ਹਨਾ, ਤੇ ਮੈਂ, ਮੰਮੀ ਵੀ ਹੁਣ ਨੂੰ, ਵੀ ਕਹਿੰਦੀ ਹਾਂ। ਫੇਰ ਅਸੀਂ, ਇਕੱਠੇ ਆਵਾਂਗੇ। ਤੇ, ਜੇ ਤੁਹਾਡਾ, ਕੁਛ ਬਣਦਾ, ਇੱਥੇ ਆਉਣ ਦਾ। ਤੁਸੀਂ, ਮੈਨੂੰ ਫੋਨ ਕਰ ਲਿਓ। ਹੂੰ, ਬਹੁਤ ਟਾਈਮ, ਹੋ ਗਿਆ। ਮਿਲੇ ਨੀ, ਆ ਤੁਸੀਂ।
ਦੇਖੋ ਭੈਣ ਜੀ, ਆਪਾਂ ਆ ਜਾਗੇ। ਪਰ ਤੁਹਾਨੂੰ, ਥੋ ਸਾਨੂੰ ਥੋੜਾ ਜਿਹਾ ਨਾ। ਸਮਾਂ, ਹੋਰ ਲੱਗੂਗਾ। ਕਿਉਂਕਿ ਅਹ ਹੁਣ, ਅਗਲੇ ਮਹੀਨੇ ਤੋਂ, ਬੱਚਿਆਂ ਦੇ ਪੇਪਰ ਸ਼ੁਰੂ ਆ।
ਠੀਕ ਹੈ।
ਤੇ, ਉਸ ਤੋਂ ਬਾਅਦ, ਫੇਰ ਅਸੀਂ ਆਜਾਂਗੇ। ਜਰੂਰ ਆਵਾਂਗੇ। ਐਵੇਂ ਜੀ ਸਾਨੂੰ, ਤੁਹਾਡੇ ਕੋਲੋਂ, ਕੋਈ ਰੋਸ ਨਹੀਂ ਆ। ਪਰ ਮੈਂ ਇਹ, ਕਹਿ ਰਹੀ ਸੀ। ਵੀ ਤੁਸੀਂ, ਜੇ ਤੁਹਾਡਾ, ਚੱਕਰ ਲੱਗੋ। ਤੁਸੀਂ ਜ਼ਰੂਰ, ਪਹਿਲਾਂ ਆਓਗੇ।
ਹਾਂਜੀ- ਹਾਂਜੀ। ਜ਼ਰੂਰ ਬਾਬਾ ਜੀ, ਦਾ ਹੁਕਮ ਹੋਇਆ ਅੰਮ੍ਰਿਤਸਰ ਆਉਣ ਲਈ। ਅਸੀਂ ਜਰੂਰ ਆਵਾਂਗੇ। ਦੇਖੋ ਆਪਾਂ ਪਲੈਨ, ਬਣਾ ਲਾਂਗੇ। ਪਰ ਜਦੋਂ, ਹੁਕਮ ਹੋਏ ਆ, ਦਰਸ਼ਨ ਲਈ। ਬਾਬਾ ਜੀ ਨੇ ਬੁਲਾਇਆ, ਤਾਂ ਜ਼ਰੂਰ ਆਵਾਂਗੇ।
ਦੇਖੋ ਜੀ, ਚਰਨ ਸ਼ਰਨ ਗੁਰਏਕ ਪਿੰਡਾ ਜਾਏ। ਸਤਿਗੁਰ ਪਿੰਡ ਤਾਂ, ਅਗੇ ਹੋਏ ਲੇਟ ਹੈ।
ਹਮ
ਤੁਸੀਂ, ਇੱਕ ਕਦਮ, ਚੱਕੋਗੇ। ਪਾਤਸ਼ਾ ਤੁਹਾ ਦਾ, ਹੱਥ ਫੜੂ। ਇਸ ਕਰਕੇ ਭੈਣ ਜੀ। ਤੁਸੀਂ, ਮਨ ਬਣਾਓ। ਤੇ ਆਓ। ਦਰਬਾਰ ਸਾਹਿਬ।
ਠੀਕ ਆ- ਠੀਕ ਆ। ਫੇਰ ਤਾਂ, ਜਰੂਰ ਆਵਾਂਗੇ ਅਸੀਂ।
ਹੋਰ ਦੱਸੋ ਭੈਣ ਜੀ। ਤੁਹਾਡੀ ਮੰਮੀ ਠੀਕ ਨੇ?
ਹਾਂਜੀ, ਮੰਮੀ ਵੀ ਠੀਕ ਨੇ, ਥੋੜਾ ਜਿਹਾ ਮੌਸਮ ਚੇਂਜ, ਹੋ ਗਿਆ ਵਾ ਨਾ। ਪਹਿਲਾਂ, ਜਿਵੇਂ ਧੁੱਪ ਸੀ। ਤੇ ਹੁਣ ਮੀਂਹ, ਪੈਣ ਲੱਗ ਗਿਆ। ਦੋ, ਤਿੰਨ ਦਿਨਾਂ ਦੇ। ਤੇ, ਕੜੀਆਂ, ਕੜੀਆਂ। ਪੈਂਦੀ ਆ। ਫੇਰ ਫਾਸ਼ਟ ਹੋ ਜਾਂਦਾ। ਫੇਰ ਬੰਦ ਹੋ ਜਾਂਦਾ ਵਾ। ਉਹਦੇ ਕਰਕੇ ਥੋੜਾ ਜਿਹਾ। ਗਰਮ ਸਰਦ, ਹੋ ਗਿਆ ਸੀ। ਦੋਨਾਂ ਨੂੰ, ਮੰਮੀ ਵੀ ਹੁਣ ਠੀਕ ਨੇ। ਦੋ, ਤਿੰਨ ਬਿਮਾਰ, ਦਿਨ ਬਿਮਾਰ ਪਏ ਸੀਗੇ। ਤੇ, ਫੇਰ ਦੋ- ਤਿੰਨ ਵਾਰ, ਡਾਕਟਰ ਚੇਂਜ ਕੀਤਾ। ਉਹਨਾਂ ਨੂੰ, ਨਾ ਇਨਫੈਕਸ਼ਨ, ਹੋ ਗਿਆ ਸੀ। ਥੋੜਾ ਜਾਿਹਾ। ਇੱਕ ਐਸਡਿਟੀ, ਤੇ ਨਾਲ ਸਰਦੀ। ਗਲਾ, ਇ ਦਾ ਥੋੜਾ ਜਿਹਾ, ਇੱਥੇ ਰੈੱਡ- ਰੈਡ, ਹੋ ਗਿਆ ਸੀ। ਤੇ ਉਹਨਾਂ ਨੇ, ਦਵਾਈ ਚੇਂਜ ਕੀਤੀ। ਫੇਰ, ਫਰਕ ਪਿਆ, ਉਹਨਾਂ ਨੂੰ।
ਅੱਛਾ। ਪਤਾ ਕੀ ਹੈ, ਭੈਣ ਜੀ ਜਦੋਂ ਵੀ, ਮਾਨਸਿਕ ਸੂਣ ਸ਼ੁਰੂ ਹੁੰਦਾ। ਜਦੋਂ ਵੀ, ਮੀਂਹ ਦੀਆਂ ਰੁੱਤਾਂ, ਆਉਂਦੀਆਂ ਨੇ। ਦੇਖੋ ਰੁੱਦਾਂ ਨੇ, ਤਾਂ ਆਉਣਾ ਹੀ, ਆ। ਹੁਣ ਉਹ ਸਾਡਾ, ਕੰਮ ਆ ਵੀ ਅਸੀਂ। ਗਰਮੀਆਂ ਚੱ ਆਪਦੇ, ਸਰੀਰ ਨੂੰ ਕਿਵੇਂ, ਧਿਆਨ ਰੱਖਣਾ। ਅਹ ਮੀਹਾਂ, ਦੇ ਵਿੱਚ ਅਸੀਂ, ਕਿੱਦਾਂ ਧਿਆਨ ਰੱਖਣਾ। ਠੰਡ ਦੇ ਵਿੱਚ ਕਿੰਨਾ, ਧਿਆਨ ਰੱਖਣਾ। ਹਾਂਜੀ, ਮੀਹਾਂ ਦੇ ਵਿੱਚ। ਤੁਸੀਂ ਜਿੰਨਾ ਹੋ ਸਕੇ, ਪਾਣੀ ਉਬਾਲ ਕੇ ਪੀਓ। ਠੰਡਾ ਕਰਕੇ, ਉਬਾਲਿਆ ਹੋਇਆ ਪਾਣੀ ਪੀਓ। ਘਰ ਦੇ ਆਸ ਪਾਸ ਪਾਣੀ ਖੜਨ ਨਾ ਦੋ, ਖੜੇਆ ਹੋਇਆ ਪਾਣੀ ਉੱਥੇ ਮੱਛਰ ਬੈਠਣਗੇ। ਫੇਰ ਉਹੀ, ਉਅਦੇ ਨਾਲ ਸਾਨੂੰ ਡੇਂਗੂ ਆਰਗੀਆਂ ਬਿਮਾਰੀਆਂ ਹੋਣਗੀਆਂ। ਫੇਰ ਸਾਨੂੰ ਇਨਫੈਕਸ਼ਨ ਹੋਣਗੇ ਭੈਣ ਜੀ ਦੇਖੋ, ਸਮਝ ਰਏ ਆ ਤੁਸ
ਹਾਂਜੀ- ਹਾਂਜੀ। ਬਿਲਕੁਲ।
ਹਾਂਜੀ, ਇਸ ਕਰਕੇ ਭੈਣ ਜੀ, ਸਾਫ਼ ਸਫ਼ਾਈ ਦਾ। ਧਿਆਨ ਰੱਖੋ। ਜਿੰਨਾ ਹੋ ਸਕੇ।
ਹਾਂਜੀ-ਹਾਂਜੀ ਮੀਂਹ ਆਪਣੇ ਕਰਾਂ ਮੂਅਰੇ ਤੇ ਪਾਣੀ ਰੁਕਦਾ ਨੀ, ਮਾੜਾ ਮੋਟਾ ਰੁਕ ਦਾ, ਤੇ ਉਹ ਕੱਢ ਲੈਣੇ ਆ। ਆਪਾਂ, ਚਾੜੂ ਨਾਲ। ਤੇ ਬਾਕੀ, ਏਥੇ ਰੋਡ ਈ ਆ ਥੋੜਾ ਜਹਾ। ਐਵੇਂ ਕੋਈ ਪਾਣੀ ਦੀ ਦਿੱਕਤ ਨੀ, ਵੀ ਖੜੇ ਰੇਂਦਾ ਆ।
ਹੂੰ। ਨਈ, ਅਮ ਧਿਆਨ ਦੋ ਆਪਣਾ। ਕਿਉਂਕਿ ਦਵਾਈਆਂ ਵੀ ਬੰਦਾ ਕਿੰਨੀਆਂ ਕ ਖਾਈ ਚੱਲੇ, ਵੇਖੋ ਹਨਾ? ਇਸ ਕਰਕੇ ਦਵਾਈਆਂ ਤੋਂ ਜ਼ਾਦਾ ਵਧੀਆ ਏ ਆਪਣੇ ਪਾਣੀ ਉਬਾਲ ਕੇ ਪੀਓ। ਅਹ ਅਦਰਕ ਆਲੀ ਚਾਹ ਪੀਓ ਜੀ, ਦੇਖੋ, ਤੇ ਸਾਫ਼ ਸਫ਼ਾਈ ਦਾ ਧਿਆਨ ਰੱ
ਹਾਂਜੀ-ਹਾਂਜੀ। ਤੇ ਮੈਂ ਕੀ ਕਰਦੀ ਆਂ? ਚਾਰ ਚ ਲੋਂਗ ਕੁੱਟ ਕੇ, ਇਲਾਚੀ ਕੁੱਟ ਕੇ ਹਨਾ, ਤੇ ਔਹ ਮੈਂ ਬਣਾਨੀ ਆਂ, ਤੇ ਔਦੇ ਨਾਲ ਥੋੜਾ ਲੋਂਂਗ ਗਰਮ ਹੁੰਦਾ। ਔ ਬਦੀਆ ਲੱਗਦੀ ਐ, ਏਦਾਂ-ਏਦਾਂ ਕੱਪ ਪੀਨੇ ਆਂ ਅਸੀਂ। ਥੋੜ੍ਹੀ-ਥੋੜ੍ਹੀ ਬਣਾਈ ਦੀ ਆ, ਬਦੀਆ ਲੱਗਦਾ ਓਦੇ ਨਾਲ। ਤੇ ਹੋਰ ਤੁਸੀਂ ਕੀ ਕਰਦੇ ਹੁੰਨੇ ਔ?
ਕੁੱਛ ਨੀ ਭੈਣ ਜੀ, ਸਾਡੇ ਏਥੇ ਤਾਂ ਐ ਹੋਇਆ-ਹੋਇਆ ਯਾ, ਕਦੇ ਮੀਂਹ ਅਰਗਾ ਮੌਸਮ ਆ, ਪਰ ਗਰਮੀ ਵੀ ਬੋਤ ਆ। ਕਿਉਂਕਿ ਦੇਖੋ ਜੀ, ਨੋੌਰਥ ਸਾਈਡ ਅਹ ਜਾਦਾ ਇੰਨਾ ਮਾਨਸੂਨ ਨਈ ਆਉਂਦਾ। ਏਥੇ ਹਜੇ ਗਰਮੀ-ਗਰਮੀ ਬੋਤ ਆ। ਅੱਜ ਠੰਡਾ, ਅੱਜ ਠੰਡਾ ਹੋਇਆ ਮੌਸਮ, ਏਦਾਂ ਦੀ ਕੋਈ ਗੱਲ ਨੀ। ਪਰ ਧੁੱਪਾਂ ਤਾਂ ਹੈਗੀਆਂ ਨੇ ਏਥੇ, ਗਰਮੀ ਬੋਤ ਆ ਸਵੇਰੇ ਪੰਜ ਵਜੇ ਈ ਦਿਨ ਚੜ ਜਾਂਦਾ, ਛੇ ਵਜੇ ਕੜਕ ਧੁੱਪ ਹੋ ਜਾਂਦੀ ਆ, ਏਦਾਂ ਦਾ ਮੌਸ
ਅੱਛਾ, ਛੇ ਵਜੇ ਈ ਚਲ ਜਾਂਦੀ ਏ ਧੁੱਪ?
ਹਾਂਜੀ, ਬਿਲਕੁੱਲ ਜੀ।
ਅੱਛਾ ਜੀ, ਤੇ ਜੀ ਮੈਂ ਹੁਣ ਤੁਸੀਂ ਏਹ ਪੰਜਾਬ ਸਾਈਡ, ਮੈਂ ਸੁਣਿਆ ਗਰਮੀ ਬੋਤ ਹੋ ਰੀ ਆ। ਤੇ ਮੀਂਹ ਦਾ ਹਏ ਪਤਾ ਈ ਨੀਗਾ, ਮੀਂਹ ਪੈਂਦਾ ਈ ਨੀ ਗਾ।
ਸਾਡੇ ਏਥੇ ਮੀਂਹ ਪੈਂਦਾ ਐ। ਹੈ ਮੀਂਹ, ਜਦੋਂ ਓਨੇ ਪੈਣਾ ਆ, ਮਾੜਾ ਮੋਟਾ ਪੈਣਾ, ਮੀਂਹ ਏਹ ਤੇ ਰੁਕਦਾ ਨਈ ਪੈਂਦਾ ਦੇਖੋ ਜੀ, ਆਹ ਗੱਲ ਐ।
ਹੋਰ ਰੋਟੀ ਰੁਟੀ ਖਾ ਲਈ ਤੁਸੀਂ?
ਹਾਂਜੀ ਭੈਣ ਜੀ, ਅਸੀਂ ਰੋਟੀ ਖਾ ਲਈ ਆ, ਰੋਟੀ ਖਾ ਕੇ ਅਸੀਂ ਬੈਠੇ ਆਂ, ਬਸ। ਫਿਰ ਓਦਾ ਫੋਨ ਆ ਗਿਆ, ਮੈਂ ਕੇਆ ਚਲੋ ਜੀ ਫੋਨ ਬੋਤ ਦਿਨਾਂ ਬਾਦ ਆਇਆ। ਚਲੋ ਚੱਕ ਗੱਲ ਕਰ ਲਈ, ਤੁਸੀਂ ਖਾ ਲਈ ਭੈਣ ਜੀ ਰੋਟੀ ਪਾਣੀ?
ਹਾਂਜੀ-ਹਾਂਜੀ ਖਾ ਲੀ ਜੀ।
ਹਾਂਜੀ, ਹੋਰ ਦੱਸੋ ਭੈਣ ਜੀ? ਗੁਰਦੁਆਰੇ ਕਿੰਨੇ ਵਜੇ ਜਾਂਨੇ ਆ ਭੈਣ ਜੀ ਤੁਸੀਂ?
ਗੁਰਦੁਆਰੇ ਨੀ ਜਾਂਦੀ ਹੁਣ ਮੈਂ। ਬੋਤ ਟੈਮ ਹੋ ਗਿਆ ਹੁਣ ਦੋ-ਤਿੰਨ ਦਿਨ ਬਿਮਾਰ ਸੀਗੇ ਤੇ ਨਈ ਕਈ। ਨਾਲੇ ਊ ਵੀ ਜਾਂਦੀ ਨੀ ਗੀ ਪੈਲਾਂ ਜਾਂਦੀ ਸੀ ਤਾਂ ਹੁਣ ਐਵੀ। ਘਰੇ ਈ ਲੇਟ ਪੈਂਨੇ ਆ ਬਾਬਾ ਜੀ ਥੋੜ੍ਹੀ ਮਾੜੀ ਸੇਵਾ ਲੈਂਦੇ ਨੇ ਬਸ ਉਨਾਂ ਕਰਕੇ ਫਿਰ ਪੈ ਜੇ ਦਿਆ।
ਹਾਂਜੀ ਪੈਣੇ ਗੁਰਦੁਆਰੇ ਤੇ ਜਾਣਾ ਬੋਤ ਜ਼ਰੂਰੀ ਐ ਦੇਖੋ ਹਨਾ।
ਹਾਂਜੀ।
ਹਾਂਜੀ।
ਨਈ ਕਰੂੰਗੀ ਹੁਣ ਸਟਾਰਟ ਕਰਨਾ ਵਾ ਫਿਰ।
ਹਾਂ ਬਿਲਕੁੱਲ ਸ਼ੁਰੂ ਕਰਨਾ ਚਾਈਦਾ, ਕੀ? ਮੈਂ ਕੈਨੀ ਆਂ ਆਪਣੀਆਂ ਹੋਰ ਹੈਬਿਟਾਂ ਛੁੱਟ ਜਾਣ, ਪਰ ਗੁਰੂ ਕਾਰ ਨਾ ਛੁੱਟੇ ਕਦੀ। ਗੁਰੂ ਘਰ ਜਾਣ ਦੀ ਆਦਤ ਕਦੇ ਨਾ ਛੁੱਟੇ ਭੈਣ ਜੀ ਦੇਖੋ।
ਹਾਂਜੀ ਓ ਤਾਂ ਦੇਖੋ ਹੁਣ ਕਈ ਕੈ ਦਿੰਦੇ ਨੇ ਘਰ ਦੇ ਨਾਲ ਵੀ ਆਪਣਾ ਗੁਰਦੁਵਾਰਾ ਹੋਵੇ। ਤਾਂ ਵੀ ਕਈ ਓ ਕੈਂਦੇ ਆ ਵੀ ਨਈ ਜਾਇਆ ਜਾਂਦਾ। ਕੋਚ ਨਾ ਕੋਚ। ਕੈ ਦਿੰਦੇ ਆ ਵੀ ਸਾਨੂੰ ਅਸੀਂ ਆਹ ਕੰਮ ਚ ਹੋ ਗੇ ਸੀ ਓ ਕੰਮ ਹੋ ਗਿਆ ਹਨਾ ਤੇ ਕੈ ਦਿੰਦੇ ਬਸ ਬਾਬਾ ਜੀ ਦਾ ਹੁਕਮ ਚਾਹੀਦਾ ਆਪਾਂ ਜ਼ਰੂਰ ਜ ਜਾਈਦਾ ਗੁਰਦੁਆਰੇ।
ਚਲੋ ਭੈਣ ਜੀ ਸਤਿ ਸ੍ਰੀ ਕਾਲ ਆਪਾਂ ਫੇਰ ਗੱਲ ਕਰਦੇ ਆਂ ਹਾਂਜੀ ਭੈਣ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱ ਏਧਲ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ